ਭਾਜੀ,
ਹਾਂਜੀ ਸਤਿ ਸ੍ਰੀ ਅਕਾਲ ਜੀ, ਹੋਰ ਕੀ ਹਾਲ ਐ?
ਵਧੀਆ ਜੀ, ਤੁਸੀਂ ਸੁਣਾਓ?
ਬਸ ਵਧੀਆ ਹੋਰ ਕੀ ਗੱਲ ਆ ਅੱਜ ਕਿਵੇਂ ਯਾਦ ਕਰ ਲਿਆ।
ਮੈਂ ਕਿਹਾ ਬਸ ਪੁੱਛਾਂ ਹਾਲ ਚਾਲ ਭਾਈ ਦਾ ਯਾਦ ਹੀ ਆ ਰਹੀ ਸੀ
ਹਾਂ, ਮੈਂ ਵੀ ਇਹ ਬਸ ਤੁਹਾਨੂੰ ਫੋਨ ਲਾਣੇ ਸੀ ਕੱਲ ਤੁਹਾਨੂੰ ਵੇਖਿਆ ਸੀ ਫਿਰ ਮੈਂ ਉਸ ਟਾਈਮ ਕੀਤਾ ਨੀ ਫੋਨ ਮੈਂ ਕਿਹਾ ਚਲੋ ਚੰਗਾ ਨੀ ਲੱਗਦਾ
ਅੱਛਾ ਅੱਛਾ ਅੱਛਾ ਸਹੇਲੀ ਨਾਲ ਵੇਖ ਲਿਆ ਤੁਸੀਂ
ਆਹੋ ਫਿਰ ਮੈਂ ਤੁਹਾਨੂੰ ਉਸ ਟਾਈਮ ਨੀ ਨਾ ਫੋਨ ਲਾਇਆ ਮੈਂ ਕਿਹਾ ਅੱਛਾ ਨੀ ਲੱਗਦਾ ਮੈਂ ਫਿਰ ਕਿਆ ਮੈਂ ਕਿਹਾ ਅੱਜ ਕਰਨਾ ਸੀ ਫੋਨ ਤੁਹਾਡਾ ਫੋਨ ਆ ਹੀ ਗਿਆ
ਤੇ ਤੁਸੀਂ ਕਿੱਧਰ ਦੇਖਿਆ
ਜੋ ਖਾ ਰਹੇ ਸੀ ਨਾ ਮੋਮੋਸ
ਅੱਛਾ ਅੱਛਾ ਵੀਰ ਜੀ ਆਹ ਉਹ ਸਹੇਲੀ ਕਰ ਸੀ ਨਾ ਮੋਮੋਸ ਖੋ ਤਾਂ ਕਰਕੇ ਤੇ
ਹਾਂ ਮੈਂ ਉੱਥੇ ਚਿੱਲਾ ਹੀ ਖਾ ਰਿਹਾ ਸੀ ਤੇ ਪਹਿਲੇ ਮੈਂ ਤੁਹਾਨੂੰ ਫੋਨ ਕਰਨ ਲੱਗਾ ਆ ਜਾਓ ਖਾਣੇ ਆ ਤੇ ਫੇਰ ਜਦੋਂ ਮੈਂ ਵੇਖਿਆ ਨਾ ਤੁਹਾਡੇ ਨਾਲ ਸਹੇਲੀ ਸੀਗੀ ਤੁਹਾਡੀ ਫੇਰ ਮੈਂ ਕਿਹਾ ਚਲੋ ਤੁਸੀਂ ਆਪਣਾ ਟਾਈਮ ਸਪੈਂਡ ਕਰੋ
ਹੋਰ ਤੁਸੀਂ ਸੁਣਾਓ ਸਾਡੀ ਭਾਬੀ ਦੇ ਕੀ ਹਾਲ
ਬਸ ਹੈ ਹੀ ਨੀ ਵੀਰ ਜੀ ਤੁਹਾਡੀ ਕੋਈ ਭਾਬੀ ਕਿਉਂਕਿ ਆਪਣੇ ਕੋਲ ਟਾਈਮ ਹੀ ਨਹੀਂ ਹੈ ਆਪਣਾ ਡਰਾਈ ਫਰੂਟ ਦਾ ਕੰਮ ਹੋਲਸੇਲ ਦਾ ਹੈਨਾ ਉਸ ਕਰਕੇ ਪਤਾ ਹੀ ਹੋਣਾ ਤੁਸੀਂ ਮੰਗਵਾਂਦੇ ਰਹਿੰਦੇ ਤੁਹਾਡੇ ਉਹ ਦੂਜੇ ਭਾਜੀ ਜਿਹੜੇ
ਹਾਂਜੀ ਹਾਂਜੀ
ਬਸ ਟਾਈਮ ਹੀ ਨੀ ਮਿਲਦਾ ਆਪਣਾ ਸਾਰਾ ਦਿਨ ਐਵੇਂ
ਨਹੀਂ ਦੁਕਾਨ ਦੇ ਗਾਹਕ ਆਂਦੇ ਨੇ ਤੁਹਾਡੇ
ਹਾਂ, ਦੇਖੋ ਗਾਹਕ ਤਾਂ ਰੱਬ ਦਾ ਰੂਪ ਹੁੰਦਾ ਨਾ ਉਹਦਾ ਆਪਣਾ ਹਿਸਾਬ ਕਿਤਾਬ ਹੋਣਾ ਚਾਹੀਦਾ ਸਹੀ ਹਨਾ
ਹਾਂਜੀ ਹਾਂਜੀ ਆਣਾ ਸ਼ੁਰੂ ਚ ਹੁੰਦੇ ਨਾ ਤਾਂ ਫੇਰ ਕਿੱਥੇ ਟਾਈਮ ਮਿਲ
ਹਾਂ ਮੇਰੇ ਕੋਲ ਮੇਰੇ ਵਾਸਤੇ ਹੀ ਟਾਈਮ ਹੁੰਦਾ ਆਪਣੇ ਤਾਂ ਬਿਲਕੁਲ ਵੀ
ਗਾਹਕ ਆਇਆ ਹੁੰਦਾ ਦੁਕਾਨ ਤੇ ਮੈਂ ਕਿਹਾ ਟਾਈਮ ਵੀ ਸਹੀ ਹੈ ਕਿ ਨਹੀਂ ਹੈ ਗਰਮੀ ਕਰਕੇ ਸ਼ਾਮੀ ਆਂਦਾ
ਹਾਂ ਐ ਬੜੀ ਦਿੱਕਤ ਹੈ ਸਾਰੇ ਦੁਪਹਿਰ ਵੇਲੇ ਬੈਠੇ ਰਹਿੰਦੇ ਆ ਆਪਣਾ ਤੇ ਆਣਗੇ ਸ਼ਾਮੀ ਫੋਨ ਵੀ ਨਾਲੋਂ ਨਾਲ ਵੱਜਦੇ ਰਹਿੰਦੇ ਨੇ ਬ ਆਪਣਾ ਆਪਣਾ ਹੀ ਇਨਾ ਸਮਾਨ ਵੇਚਣਾ ਇੱਥੇ ਕੋਈ ਕੇਹੇਗਾ ਇਨਾ ਸਮਾਨ ਭੇਜ ਦੋ
ਅੱਛਾ ਕੋਰੀਅਨ ਵਗੈਰਾ ਵੀ ਕਰਦੇ ਹੋ।
ਹਾਂ ਮੈਂ ਤੁਹਾਨੂੰ ਕਹਿ ਰਿਹਾ ਹੋਲਸੇਲ ਦਾ ਕੰਮ ਹੈ ਨਾ ਆਪਣਾ ਲੋਕੀ ਮਾਲ ਲਿਖਵਾ ਦਿੰਦੇ ਨੇ ਫਿਰ ਅਸੀਂ ਆਪਣਾ ਆਪਣੀ ਗੱਡੀ ਚ ਭੇਜ ਦਿੰਦੇ ਹਾਂ ਅਡਰੈਸ ਤੇ
ਅੱਛਾ ਅੱਛਾ
ਹਾਂ ਹੋਰ ਸੁਣਾਓ ਨਹੀਂ ਨਹੀਂ ਦੇਖੋ ਉਹਦੇ ਤੇ ਅਲੱਗ ਨੇ ਨਾ ਆਪਾਂ ਇੱਕ ਆਪਣਾ ਹੋਲਸੇਲ ਦਾ ਕੰਮ ਉੱਪਰੋਂ ਆਪਾਂ ਡਿਲੀਵਰੀ ਵੀ ਫਰੀ ਕਰਾਂਗਾ ਆਪਾਂ ਨੂੰ ਕੀ ਬਚੇਗਾ ਹਨਾ
ਹਾਂਜੀ ਹਾਂਜੀ ਤੇ ਬਲਕਿ ਜ਼ੋ ਆਰਡਰ ਮਿਲਦਾ ਹੈ ਜਾਂ ਨੋਰਮਲੀ ਬਈ ਜਿਵੇਂ ਕਿਸੇ ਨੇ ਥੋੜ੍ਹਾ ਬਹੁਤ ਸਮਾਨ ਮੰਗਵਾਉਣਾ ਹੋਵੇ ਉਹ ਵੀ ਭੇਜ ਦਿੰਦੇ ਹੋ
ਤੁਹਾਡੇ ਵਰ ਭਰਾ ਵਾਸਤੇ ਲੇਕਿਨ ਅਨ ਦੇ ਲਈ ਤਾਂ ਆਪਾਂ ਦੇਖੋ ਇਕੱਠਾ ਡਰ ਹੀ ਭੇਜਦੇ ਹਾਂ ਤੁਹਾਡੇ ਵਰਗੇ ਭਰਾ ਵਾਸਤੇ ਸਭ ਕੁਛ ਤੁਸੀਂ ਥੋੜਾ ਮੰਗਵਾਓ ਜਿੰਨਾ ਵੀ ਤੁਹਾਨੂੰ ਚਾਹੀਦਾ ਸਮਾਨ
ਤੇ ਪੇਮੈਂਟ
ਪੇਮੈਂਟ ਤੇ ਦੇਖੋ ਪੇਮੈਂਟ ਦੀ ਗੱਲ ਨਾ ਕਰੋ ਤੁਸੀਂ ਦੱਸੋ ਕੀ ਮੰਗਵਾਉਣਾ ਹੈ ਤੁਹਾਨੂੰ ਭੇਜ ਦੇਵਾਂਗੇ ਅਸੀਂ ਪੇਮੈਂਟ ਕੀ ਕੋਈ ਗੱਲ ਨਹੀਂ
ਨਹੀਂ ਨਹੀਂ ਮੈਂ ਪੁੱਛ ਰਿਹਾ ਭਾਜੀ ਜਿਵੇਂ ਤੁਸੀਂ ਦੂਜੇ ਬੰਦਿਆਂ ਨਾਲ ਡੀਲ ਕਰਦੇ ਹੋ ਤਾਂ ਤੁਸੀਂ ਪੇਮੈਂਟ ਐਡਵਾਂਸ ਲੈਂਦੇ ਹੋ ਜਾਂ ਆਪਣਾ ਮਾਲ ਪਹੁੰਚਣ ਤੇ ਪੇਮੈਂਟ ਲੈਂਦੇ ਹੋ
ਨਹੀਂ ਨਹੀਂ ਜਦੋਂ ਮਾਲ ਹਾਂ ਨਹੀਂ ਜਿਵੇਂ ਮਾਲ ਪਹੁੰਚਦਾ ਨਾ ਵੇਖੋ ਵੀਰ ਜੀ ਤੁਹਾਨੂੰ ਤੁਸੀਂ ਵੀ ਸਮਝਦਾਰ ਹੋ ਅੱਜ ਕੱਲ੍ਹ ਉਧਾਰ ਦੇ ਸਿਰ ਤੇ ਹੀ ਕੰਮ ਚੱਲਦਾ ਹੈ ਇੱਕ ਦੋ ਦਿਨ ਬਾਅਦ ਹੀ ਪੇਮੈਂਟ ਆਉਂਦੀ ਹੈ ਨਾਲੋਂ ਨਾਲ ਤੇ ਕਈ ਐਸੇ ਨੇ ਜਿਹੜੇ ਨਾਲ ਨਾਲ ਕਰਦੇ ਨੇ ਤੇ ਕਈ ਕਸਟਮਰ ਫੇਰ ਐਵੇਂ ਨੇ ਜਿਹੜੇ ਦੋ ਤਿੰਨ ਦਿਨ ਬਾਅਦ ਕਰਦੇ ਨੇ ਸਭ ਅਲੱਗ ਅਲੱਗ ਹਿਸਾਬ ਦੇ ਸਭ ਦਾ ਕਈਆਂ ਨੂੰ ਹੁੰਦਾ ਕਿ ਟੈਨਸ਼ਨ ਹੁੰਦੀ ਨਹੀਂ ਬੀ ਅਸੀਂ ਪਹਿਲੇ ਦੇਣੇ ਆ ਪੇਮੈਂਟ ਹਨਾ ਕਈ ਲੋਕ ਐਸੇ ਹੁੰਦੇ ਨੇ ਫਿਰ ਕਹਿੰਦੇ ਨੇ ਚਲ ਆਪਾਂ ਦੋ ਬਾਤਦਾਗੇ
ਨਹੀਂ ਉਹ ਫਿਰ ਰੇਟ ਦਾ ਫ਼ਰਕ ਹੋ ਜਾਂਦਾ ਹੋਏਗਾ ਨਾ ਕਿਆ ਇਸਸ਼ਤੇ ਅਦਾਰ 'ਚ
ਨਹੀਂ ਨਹੀਂ ਸਾਰੇ ਆਪਣੇ ਭਰਾਵਾਂ ਵਰਗੇ ਇੱਕੋ ਹੀ ਰੇਟ ਵੇਖੋ ਆਪਾਂ ਨਾ ਸਾਡੇ ਆਪਾਂ ਉਹ ਨਹੀ ਕਰਦੇ ਆਪਣਾ ਇੱਕੋ ਹੀ ਰੇਟ ਆ ਆਪਣਾ
ਅੱਛਾ ਨਹੀਂ ਆਪਾਂ ਤੇ ਥੋੜਾ ਰੇਟ ਦਾ ਫ਼ਰਕ ਕਰਕੇ ਚੱਲਣੇ ਹਾਂ ਨਾ ਵੀ ਕੋਈ ਉਧਾਰ ਵਾਲਾ
ਹਮ ਦੇਖੋ ਫਿਰ ਤੁਹਾਡਾ ਅਲੱਗ ਹਿਸਾਬ ਜੇ ਦੇਖੋ ਤੁਹਾਡਾ ਬਾਰਾਂ ਮਹੀਨੇ ਦਾ ਕੰਮ ਹੈ ਕਪੜਾ ਤੇ ਵੇਖੋ ਲੋਕਾਂ ਨੇ ਪਾਣਾ ਹੀ ਪਾਉਣਾ ਸਗੋਂ ਮੈਂ ਵੀ ਆਉਣਾ ਸੀ ਤੁਹਾਡੀ ਸ਼ੋਪ ਤੇ ਲੋਵਰ ਵਗੈਰਾ ਲੈਣ
ਅੱਛਾ ਅੱਛਾ ਤੇ ਆ ਜਾਂਦੇ ਤੁਸੀਂ
ਬਸ ਕਹਿੰਦਾ ਫਿਰ ਟੈਮ ਹੀ ਨੀ ਮਿਲ ਰਿਹਾ ਆਉਣਾ ਹੈ ਨਹੀ ਤੇ ਮੈਨੂੰ ਤੁਸੀਂ ਫੋਟੋਆਂ ਭੇਜ ਦੇਣਾ
ਤੇ ਕੋਈ ਗੱਲ ਨਹੀ ਤੁਸੀਂ ਜਦੋਂ ਮਰਜ਼ੀ ਆਓ ਮਹਾਰਾਜ ਜੀ ਭਰਾਵਾਂ ਲਈ ਤੇ ਦੁਕਾਨ ਰਾਤੀ ਦਸ ਵਜੇ ਤੱਕ ਵੀ ਖੋਲ ਦਵਾਂਗੇ
ਉਹ ਤੇ ਦੇਖੋ ਕੋਈ ਨੀ ਬਸ ਟਾਈਮ ਨੀ ਮਿਲ ਰਿਹਾ ਮੈਂ ਕਹਿ ਰਿਹਾ ਸੀ ਤੁਸੀਂ ਫੋਟੋਆਂ ਭੇਜ ਦੇਣਾ ਮੈਂ ਫਿਰ ਪਸੰਦ ਕਰ ਲਾਂਗਾ ਆਪਣਾ
ਹਾਂਜੀ ਹਾਂਜੀ ਕੋਈ ਨੀ ਮੈਂ ਨਵਾਂ ਆਰਟੀਕਲਸ ਆਏ ਨੇ ਤੇ ਮੈਂ ਤੁਹਾਨੂੰ ਵਟਸਪ ਕਰ ਦੇਵਾਂਗਾ ਫਿਰ ਹ
ਆਪਾਂ ਕਿਹੜੇ ਕਿਹੜੇ ਫੈਬਰਿਕ ਦੇ ਮੰਗਵਾਏ ਸੀ ਲੋਵਰ ਥੋੜੇ ਫੈਂਸੀ ਚਾਹੀਦੇ ਨੇ ਮੈਨੂੰ
ਫ ਨ ਬਾ ਕੋਟਨ ਦੇ ਆਨ ਸਿੰਪਲ
ਨਹੀਂ ਕੋਟਨ ਤੇ ਵੇਖੋ ਗਰਮੀਆਂ ਚ ਨਾ ਨਹੀਂ ਨਹੀਂ ਕੋਟਨ ਪ੍ਰਿਸ਼ਟ ਜਾਂਦੀ ਗਰਮੀਆਂ ਚ ਜਲਦੀ ਪਰ ਕੋਟਨ ਨੀ ਅ ਪਾਣਦਾ ਮੈਂ
ਨਹੀਂ ਉਹ ਗਰਮੀਆਂ ਦੇ ਅਕੋਰਡਿੰਗ ਸੀਜਨ ਦੇ ਅਕੋਰਡਿੰਗ ਮਾਲ ਆਉਂਦਾ ਨਾ ਭਾਜੀ ਤਾਂ ਕਰਕੇ
ਹਾਂ ਨਹੀਂ ਤੁਸੀਂ ਨਾ ਮੈਨੂੰ ਕ੍ਰਸ਼ ਦੇ ਮੰਗਵਾ ਦੋ।
ਤੇ ਵਿਕਦਾ ਹੀ ਪਿਆ
ਅ ਹਰ ਤਰ੍ਹਾਂ ਦਾ ਗਾਹਕ ਜੇ ਅੱਜ ਕੱਲ ਮਾਰੀ ਸਾਡੇ ਕੋਲ ਵੀ ਧਰਮ ਮਹੀਨਾ ਗਰਮੀ ਕਰਕੇ ਬਾਹਰ ਨੀ ਨਿਕਲਦੇ ਮੈਂ ਕਿਹਾ ਲੋਕ ਗਰਮੀ ਕਰਕੇ ਕੇ ਬਾਹਰ ਨੀ ਨਿਕਲਦੇ
ਹਾਂਜੀ ਹਾਂਜੀ ਉਹ ਵੀ ਤਾਂ ਹੀ ਗਾਹਿਕੀ ਕੱਟੀ ਹੈ ਨਾ ਥੋੜ੍ਹੀ ਅੱਗੇ ਫੇਰ ਬਰਸਾਤਾਂ ਦਾ ਮੌਸਮ ਆਇਣਾ ਸਾਵਣ ਦਾ ਫੇਰ ਉਸ ਤੋਂ ਬਾਅਦ ਜਾ ਆਏ ਕੰਮ ਚੱਲਣਾ ਥੋੜਾ
ਹਾਂ ਉਹ ਤੇ ਹੈ ਵੀਰ ਜੀ ਹੋਨ ਤੁਹਾਡਾ
ਬ ਵੀਰ ਜੇ ਤੇ ਦੇਖੋ ਸਹੇਲੀ ਨਾਲ ਫਾਈਨਲ ਹੋ ਗਿਆ ਰਿਸ਼ਤਾ ਤੇ ਵਿਆਹ ਵੀ ਹੋ ਜੇਗਾ।
ਨਹੀਂ ਆਪਣਾ ਤੁਹਾਡੇ ਘਰ ਪਤਾ ਆਪਣਾ ਮਤਲਬ ਉਹਨਾ ਦੇ ਵੀ ਘਰ ਪਤਾ ਤੁਹਾਡੀ
ਕੁੜੀ ਉਹਨਾਂ ਦਾ ਤੇ ਪਤਾ ਨੀ ਭਾਜੀ ਸਾਡੇ ਘਰ ਤੇ ਪਤਾ ਹੈ।
ਦੇਖੋ ਤੁਸੀਂ ਤਾਂ ਵਧੀਆ ਤੁਹਾਡੇ ਵੱਲ ਤੁਸੀਂ ਨ ਹੀ ਦੱਸਦੇ ਹੋ ਤੁਹਾਡੇ ਘਰਦਿਆਂ ਨੇ ਤੇ ਨਾਲ ਹੀ ਮੰਨ ਜਾਣਾ ਸੀ।
ਹਾਂਜੀ ਹਾਂਜੀ ਉਹ ਤਾਂ ਮੰਨੇ ਨੇ ਘਰ ਦੇ
ਹੂੰ
ਵਾਹ ਉਹ ਕਹਿੰਦੇ ਬਈ ਕੁੜੀ ਚੰਗੀ ਹੈ ਬਸ ਠੀਕ ਹੈ ਫੇਰ ਕਰੋ।
ਹਾਂ
ਬਾਕੀ ਉਹਨਾਂ ਦਾ ਉੱਥੇ ਹੈ ਨਾ ਬਈ ਕੁੜੀ ਵਾਲਿਆਂ ਨੂੰ ਮਹਾਰਾਜ ਕਿਉਂ ਨੀ ਬੁਲਾਉਣਾ ਤੁਸੀਂ ਆ ਕੇ ਤੇ ਰੌਣਕਾਂ ਲਾਣੀਆਂ ਨੇ ਵਿਆਹ ਚ
ਹਾਂ ਉਹੀ ਤੇ ਮੈਂ ਕਿਹਾ ਕਦੀ ਭੋਲ ਨਾ ਜਾਣਾ ਸਾਨੂੰ
ਨਹੀਂ ਨਹੀਂ ਵੀਰ ਜੀ ਸਗੋਂ ਡਰਾਈ ਫਰੂਟ ਦਾ ਔਡਰ ਵੀ ਤਾਂ ਦੇਣਾ ਤੁਹਾਨੂੰ ਘਰ ਆ ਗਿਆ ਵੀ ਲੱਗਿਆ ਹੋਣਾ।
ਉਹ ਤੇ ਵੇਖੋ ਕੁੜੀ ਵੱਲੋਂ ਆਣਾ ਸਾਨੂੰ ਔਡਰ ਤੇ ਸਾਨੂੰ ਕੁੜੀ ਵੱਲੋਂ ਆਣਾ ਜਿਹੜਾ ਤੁਹਾਨੂੰ ਉਹਨਾਂ ਨੇ ਥਾਲ ਦੇਨਾ
ਹਾਂਜੀ ਹਾਂਜੀ ਉਹ ਤੇ ਹੈ ਮਹਾਰਾਜ ਉਹਨਾਂ ਨੇ ਤਾਂ ਬਣਵਾਣਾ ਹੈ ਥਾਲ ਆਪਾਂ ਸਗੋਂ ਆਪ ਕਹਿਣਾ ਵੀ ਸਾਡੇ ਦੋਸਤ ਦੀ ਦੁਕਾਨ ਯਾਰ ਦੀ ਉਹਨਾਂ ਕੋਲੋਂ ਲਓ ਤੁਸੀਂ ਸਮਾਨ ਜਿੰਨਾ ਘੱਟ ਰੇਟ ਹੋ ਕੇ ਲਗਾਣਗੇ ਸਗੋਂ ਸੈਣ ਵੀ ਤੇ ਦੇਣਾ ਕੁੜੀ
ਦੇ ਦਾਂਗੇ ਆਪਣੇ ਮੈਂ ਕਹਿਰਿਆਂ ਆਣਾ ਤੇ ਵੇਖੋ ਆਪਣੇ ਘਰ ਹੀਈ ਇਹ ਕੋਈ ਨੀ ਗੱਲ ਅੱਛਾ ਅੱਛਾ ਹਾਂ ਉਹ ਤੇ ਵੇਖੋ ਕੋਈ ਨੀ।
ਜੀ। ਅ ਆਪਾਂ ਵੀ ਅੱਗੇ ਵਰਤ ਤੇ ਸਾਨੂੰ ਵੀ ਤੁਹਾਡੇ ਕੋਲੋਂ ਡੱਬੇ ਵਗੈਰਾ ਚਾਹੀਦੇ। ਹੋਣਗੇ ਡਰਾਈ ਫਰੂਟਸ ਦੇ
ਕੋਈ ਨੀ, ਕੋਈ ਨੀ।
ਸੈ ਚੱਲਦਾ ਨਾ ਨਵੀਂ ਪੈਕਿੰਗ
ਹਾਂ, ਉਹ ਆਪਨਾ ਅਸੀਂ ਨਾ ਮਤਲਬ, ਮੇਰਾ ਨਾ ਪਾਰਟਨਰਸ਼ਿਪ ਚ ਕੰਮ ਹੈਗਾ ਜੇ ਮੈਂ ਤੁਹਾਨੂੰ ਦੱਸਣਾ ਵਾ, ਜਿਵੇਂ ਆਪਣਾ ਵੈਸੇ ਤਾਂ ਹੋਲਸੇਲ ਦਾ ਕੰਮ ਡਰਾਈ -ਫਰੂਟ ਦਾ ਬਟ ਇੱਕ ਬੰਦੇ ਨਾਲ ਸਾਡੀ ਪਾਰਟਨਰਸ਼ਿਪ ਏ, ਭਾਜੀ ਹੈਗੇ ਨੇ। ਉਹਨਾਂ ਦਾ ਨਾ ਕਾਰਡ ਕੰਮ ਕਾਰਡ ਵਗੈਰਾ ਤੇ ਆਪਣਾ, ਉਹ ਫਿਰ ਡਰਾਈ- ਫਰੂਟ ਸਾਡੇ ਕੋਲ ਹੀ ਲੈਂਦੇ ਜੇ ਜੇ ਤੁਸੀਂ ਕਹੋਗੇ ਨਾ, ਤੇ ਮੈਂ ਤੁਹਾਡਾ ਔਡਰ ਉਹਨਾਂ ਨੂੰ ਦੇ ਦਾਂਗਾ। ਜਿੰਨੇ ਵੀ ਡੱਬੇ ਨੇ, ਰੇਟ ਆਪ ਆਪਾਂ ਕਰ ਲਾਂਗੇ, ਮੈਂ ਕਵਾਂਗਾ ਘਰ ਲਾਈ ਹਿਸਾਬ ਏ ਆਪਣਾ, ਜਿੰਨਾ ਹੋ ਘਟ ਤੋਂ ਘੱਟ ਹੀ ਲਵਾ ਦਵਾਂਗਾ, ਮੈਂ ਤੁਹਾਨੂੰ।
ਹਾਂ, ਇਹ ਤੇ ਫਿਰ ਫ਼ਾਇਦਾ ਹੋ ਜਾਏਗਾ। ਸਗੋਂ ਮੈਨੂੰ ਘੱਟ ਦੀ ਜ੍ਗਾ, ਸਾਰੇ ਇੱਕੋ ਵਰਾਇਟੀ ਦੇ ਡੱਬੇ ਹੋ ਜਾਣਗੇ ਨਾ। ਇੱਕੋ ਵਰਾਇਟੀ ਦਾ ਕਾਰਡ ਤੇ ਮੈਂ ਪਹਿਲਾਂ ਸੋਚਿਆ ਸੀ, ਬਈ ਜਿਹੜੇ ਕਲੋਜ ਹੈਗੇ ਨੇ ਨੇੜੇ ਉਹਨਾਂ ਨੂੰ ਆਪਣਾ ਵਧੀਆ ਡੱਬੇ ਦੇਦੀਏ, ਜਿਹੜੇ ਥੋੜੇ
ਦੇਣੇ ਜੇ, ਨਹੀਂ -ਨਹੀਂ ਇੱਕ- ਇੱਕ ਵਾਰ ਦੇਣੇ ਜੇ ਡੱਬੇ। ਐਂ ਕੀ ਵੇਖਣਾ, ਬੰਦੇ ਦੇਖੋ, ਤੁਸੀਂ ਸਭ ਨੂੰ ਇੱਕੋ ਜਿਹੀ ਦਿਓ, ਫਿਰ ਬਾਅਦ
ਨਹੀਂ- ਨਹੀਂ ਫਿਰ ਵੀ ਵਪਾਰੀਆਂ ਨੂੰ, ਕਿਸੇ -ਕਿਸੇ ਵਪਾਰੀ ਨੂੰ ਡੱਬਾ ਨਹੀਂ ਦੇਣਾ?
ਵਪਾਰੀਆਂ ਨੂੰ ਵਪਾਰੀਆਂ ਨੂੰ, ਤੇ ਤੁਸੀਂ ਖਾਲੀ ਕਾਰਡ ਦਿਓ। ਠੀਕ ਹੈ, ਉਹ ਵਿਆਹ ਤੋਂ ਬਾਅਦ ਭਾਜੀ ਬੰਨ ਦੇਣਾ, ਲੇਕਿਨ ਜਿਹੜੇ ਆਪਣਾ ਆਸ ਪੜੋਸ ਹੋ ਗਏ, ਰਿਸ਼ਤੇਦਾਰ ਹੋ ਗਏ ਨਾ, ਇੱਕੋ ਜਿਹੇ ਰਿਸ਼ਤੇਦਾਰ, ਜਿਵੇ ਸਾਰੇ ਹਨਾ ਸਭ ਦੇ ਘਰ ਤੁਸੀਂ ਆਪਣਾ ਹੀ ਉਹ ਡਰਾਈ -ਫਰੂਟ ਲੈ ਦਿਓ। ਜੀ। ਆਪਣਾ ਇੱਕ ਡੱਬੀ ਬਦਾਮ ਦੀ, ਇੱਕ ਕਾਜੂ ਦੀ ਲੱਗ ਜਾਏਗੀ। ਨਾਲ ਵਿੱਚ ਅਸੀਂ ਉਹ ਲਾ ਦਾਂਗੇ, ਆਪਣਾ ਬਰਫ਼ੀ, ਇੱਕ ਲਾਈਨ ਬਰਫ਼ੀ ਦੀ ਕਰ ਦਾਂਗੇ ਵਿੱਚ। ਜੇ ਤੁਸੀਂ ਕਹੋਗੇ ਨਾ, ਤੁਹਾਨੂੰ ਅਸੀਂ ਫੋਟੋ ਭੇਜ ਦਾਂਗੇ।
ਕੋਈ ਨੀ ਭੇਜ ਦੇਣਾ, ਤੁਹਾਡੇ ਕੋਲ ਆਪਣਾ ਡਰਾਈ- ਫਰੂਟ ਦੀ ਵੀ ਵਰਾਇਟੀ ਹੋਏਗੀ। ਸਗੋਂ ਜਿਹੜੇ ਵਧੀਆ- ਵਧੀਆ ਹੋਣਗੇ ਉਹ ਪਵਾ ਲਾਂਗੇ।
ਹਾਂ, ਇੰਝ ਕਰਨਾ ਤੁਸੀਂ ਫਿਰ।
ਤੇ ਬਾਕੀ ਆਪਣਾ, ਕਾਰਡ ਵਗੈਰਾ ਵੇਖ ਲਾਂਗੇ ਬ ਕਿਹੜਾ ਲੇਟਸਟ ਕਾਰਡ, ਆੇਨਮ
ਹਾਂਜੀ ਤੇ ਸ਼ੋਪਿੰਗ ਵਗੈਰਾ ਕਿੱਥੋਂ ਕਰਨੀ ਜੇ? ਆਪਣੀ ਮੈਂ ਕਹਿਣਾ ਸੀ, ਜੇ ਆਪਣਾ ਪੈਂਟ -ਕੋਟ ਵਗੈਰਾ ਸਵਾਉਣਾ ਹੈਗਾ ਨਾ। ਆਪਣੇ ਕੋਲ ਟੇਲਰ ਹੈਗਾ ਇੱਕ, ਫੈਬਰਿਕ ਵੀ ਉਹਨਾਂ ਕੋਲ ਹੋ ਗਏ ਨੇ। ਚਤ ਅੱਾ ਤੇ ਉੱਥੋਂ ਹੀ ਲੈ ਲੈਣਾ ਤੁਸੀਂ ਹੂੰ
ਮ ਰੀਜਨੇਬਲ ਰੇਟ ਹੋਏਗਾ ਉਹਨਾਂ ਦਾ ਭਾਜੀ
ਹਾਂ ਉਹ ਤੇ ਵੇਖੋ ਮੈਂ ਤੁਹਾਨੂੰ ਕਹਿ ਰਿਹਾ ਤੁਸੀਂ ਟੇਂਸ਼ਨ ਨਾ ਲਓ ਰੇਟ ਦੀ ਮੈਂ ਆਪਣਾ ਸਭ ਕਰਾ ਦਾਂਗਾ ਜਿੰਨਾ ਹੋ ਸਕਦਾ ਤੁਹਾਡੇ ਕੋਲ ਘੱਟ ਤੋਂ ਘੱਟ ਹੀ ਲੱਗੇਗਾ
ਠੀਕ ਹੈ ਠੀਕ ਹੈ ਚਲੋ ਘਰਦੇ ਬੰਦੇ ਸਾਰੇ ਮਿਲਦੇ ਮੈਨ ਕੰਮ ਕਰਾਉਣ ਨੂੰ ਫੇਰ ਵਧੀਆ
ਹਾਂ ਬਿਲਕੁਲ ਜੀ ਬਿਲਕੁਲ
ਸਗੋਂ ਮੈਂ ਤੇ ਸੋਚ ਰਿਹਾ ਬਈ ਵੇਖਦੇ ਆ ਕੱਲ ਪਰ ਸੋ ਆ ਕੇ ਤੁਹਾਨੂੰ ਮਿਲਣਾ ਵਾ ਫਿਰ ਚੱਲਨੇ ਆ ਇਕੱਠੇ
ਹ ਵੈਸੇ ਨਾ ਮੇਰਾ ਮੇਰਾ ਕੱਲ ਲੱਗਣਾ ਤੁਹਾਡੇ ਆਲੇ ਪਾਸੇ ਚੱਕਰ ਫੇਰ ਮੈਂ ਵੇਖਾਂ ਜੇ ਮੈਨੂੰ ਟੈਮ ਲੱਗਿਆ ਤੇ ਫੇਿਰ ਮੈਂ ਹੀ ਆਵਾਂਗਾ ਤੁਹਾਡੇ ਅਲ ਥੇ ਤੁਹਾਡੇ ਆਪਣਾ ਸ਼ੌਪ ਏ ਹਾਂਜੀ ਹਾਂਜੀ
ਕੋਈ ਗੱਲ ਨਹੀਂ ਮਹਾਰਾਜ ਜਦੋਂ ਤੁਸੀਂ ਆਓ ਤੇ ਜ਼ਰੂਰ ਮਿਲ ਕੇ ਜਾਣਾ
ਹਾਂ ਮੇਰਾ ਲੱਗਣਾ ਹੈ ਕੱਲ ਚੱਕਰ ਆਪਣਾ ਪੇਮੈਂਟ ਲੈਣੀ ਸੀ ਕਿਸੇ ਕੋਲ ਉਹਨਾਂ ਦਾ ਨਾ ਯੂ ਪੀ ਆਈ ਬੰਦ ਹੋਇਆ ਕਹਿੰਦੇ ਸੀ ਕੈਸ਼ ਲੈ ਜੋ ਹੁਣ ਦੇਖੋ ਪੇਮੈਂਟ ਹੈ ਕਾਫੀ ਏ ਆਪਣਾ ਇਹਨਾਂ ਨੂੰ ਤੇ ਭੇਜਣਾ ਨੀ ਮੈਂ ਆਪ ਵੀ ਜਾਵਾਂਗਾ
ਠੀਕ ਠੀਕ ਠੀਕ ਹੈ ਭਾਜੀ ਮੈਂ ਜਰਾ ਕਰਨਾ ਮੈਨੂੰ ਫੋਨ ਆ ਰਿਹਾ ਕਿਸ
ਹਾਂ ਠੀਕ ਜੀ ਸਤਿ ਸ਼੍ਰੀ ਅਕਾਲ ਜੀ